ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।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
ਵਧੀਆ। ਤੁਸੀਂ ਸੁਣਾਓ?
ਬਸ ਵਧੀਆ। ਮੈਂ ਕਿਹਾ ਚੱਲ, ਤੁਹਾਨੂੰ ਯਾਦ ਕਰ ਲਈਏ ਅੱਜ, ਜ਼ਰਾ ਫ਼ੋਨ ਕਰ ਲਈਏ। ਤੁਹਾਨੂੰ ਤੇ ਯਾਦ ਨੀ ਆਉਂਦੀ ਸਾਡੀ‌।
ਐਸਾ ਕੁਛ ਨਹੀ ਏ, ਵਧੀਆ ਤੁਸੀਂ ਯਾਦ ਕਰਲਿਆ ਤਾਂ, ਫਿਰ ਕਿ ਹੋਗਿਆ?
ਹਾਂਜੀ, ਬਸ ਬੈਠੀ ਹੋਈ ਸੀ, ਤੁਹਾਡੇ ਵੱਲ ਧਿਆਨ ਸੀ। ਮੈਂ ਕਿਹਾ ਚੱਲ, ਅੱਜ ਕੌਲ ਕਰ ਹੀ ਲਈਏ।। ਨਹੀਂ, ਤੇ ਬੱਚਿਆਂ'ਚ ਬਸ ਬਿਜ਼ੀ ਰਹੀਦਾ ਬੰਦਾ।
ਸਹੀ ਗੱਲ ਹੈ, ਨਾਲੇ ਔਫ ਵੀ ਚੱਲ ਰਹੇ ਸੀ ਨਾ ਬੱਚਿਆਂ ਦੇ, ਫਿਰ ਉਹ ਇਸ ਚੱਕਰ'ਚ ਹੁਣ ਸ਼ੁਰੂ ਹੋਏ ਨੇ ਸਕੂਲ, ਤੇ ਫਿਰ ਉਹਨਾਂ ਦੀ ਪੜ੍ਹਾਈ ਦਾ ਹੋ ਜਾਂਦਾ ਏ, ਹੁਣ।
ਬਿਲਕੁਲ। ਪਹਿਲੇ ਤੇ ਇੱਕ ਮਿਨਟ ਦਾ ਟਾਈਮ ਨਹੀਂ ਸੀਗਾ, ਕਦੀ ਹੋਲੀਡੇ ਹੋਮਵਰਕ, ਕਦੀ ਕੋਈ ਹੋਲੀਡੇ ਹੋਮਵਰਕ ਹੀ ਨਹੀਂ ਖਤਮ ਹੋਣ'ਚ ਆਂਦਾ, ਕਦੀ ਕੋਈ ਪ੍ਰੋਜੈਕਟ, ਕਦੀ ਕੋਈ ਪ੍ਰੋਜੈਕਟ
ਸ ਵਾਰ ਬਹੁਤ ਵਰਕ ਦਿੱਤਾ, ਬਹੁਤ ਹੀ ਖਾ ਹੁੰਦੀ ਏ ਬਹੁਤ ਜ਼ਿਆਦਾ, ਬੱਚਿਆਂ ਨੂੰ ਵੀ, ਛੋਟੇ‌
ਐ ਏ, ਕਿ ਚਲੋ ਤੁਸੀਂ ਦਿਓ, ਵਰਕ ਦਿਓ, ਚਲੋ ਹੋਲੀਡੇ ਹੋਮਵਰਕ ਦਿਓ ਲੇਕਿਨ ਲਿਮੀਟ ਦਾ ਦਿਓ ਕੁਛ, ਐਸਾ ਦੋ, ਜੋ ਬੱਚੇ ਅਪਣੇ-ਆਪ ਕਰਣ। ਇਹ ਤੇ ਸਾਰੇ ਪੇਰੈਂਟਸ ਹੀ ਕਰ ਰਹੇ ਨੇ, ਸਾਰਾ ਹੋਲੀਡੇ ਹੋਮਵਰਕ। ਤੇ, ਪ੍ਰੋਜੈਕਟ ਬਣਾਣਾ, ਐ ਕੌਣ ਕਰਕੇ ਦਇਗਾ, ਪੈਰੈਂਟਸ ਹੀ, ਮਦਰ। ਮਦਦ ਹੀ ਕਰਕੇ ਦੇਗੀ, ਬੱਚੇ ਤਾਂ ਬੀਚਾਰੇ ਦੇਖ ਰਹੇ ਨੇ, ਕੀ ਹੋ ਰਿਹਾ।
ਸਹੀ ਗੱਲ ਏ, ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਕਰਨਾ ਕੀ ਐ।
ਬਿਲਕੁਲ, ਸਗੋਂ ਬੱਚਿਆਂ ਨੂੰ ਦਿਓ ਰਿਟਰਨ ਵਰਕ ਦਿਓ, ਕਿ ਐ ਕਰਨਾ। ਬੱਚਾ ਲਿਖ ਤੇ ਲਏ ਨਾ, ਬੱਚਾ ਲਰਨ ਵੀ ਨਹੀਂ ਕਰਦਾ, ਰਿਟਰਨ ਵਾਲਾ ਤਾਂ ਫਿਰ ਵੀ ਕਰ ਲੈਂਦਾ। ਹ ਹ
ਸਹੀ ਗੱਲ ਏ, ਇਹਨਾਂ ਨੂੰ ਬੱਚਿਆਂ ਨੂੰ ਹੀ ਹੁਣੇ ਨਾਲ ਹੀ ਫਾਈਲਾਂ, ਪ੍ਰੋਜੈਕਟ ਵਗੈਰਾ ਦੇਤੇ ਬਣਾਉਣ ਲਈ, ਤੇ ਉਹਨਾਂ ਨੂੰ ਪਤਾ ਹੀ ਨਹੀਂ, ਫਾਈਲ ਕੀ ਹੁੰਦੀ ਹੈ? ਪ੍ਰੋਜੈਕਟ ਤੇ ਕੀ ਲਿਖਣਾ ਹੈ, ਮੈਂ।
ਐ ਤੇ ਹੈਈ ਏ, ਛੋਟੇ ਬੱਚਿਆਂ ਨੂੰ ਕੀ ਪਤਾ, ਯੂਕੇਜੀ, ਥਰਡ ਵਾਲੇ ਬੱਚਿਆਂ ਨੂੰ ਕੀ ਪਤਾ। ਹਾਂ ਚਲੋ ਫੋਰਥ-ਫਿਫੱਥ ਦਾ ਹੈ ਬੱਚਾ ਚੱਲੋ ਤੇ ਕਰੇ ਆਪਣੇ ਆਪ ਕਰ ਵੀ ਲੈਂਦੇ ਆ ਛੋਟੇ ਬੱਚੇ ਤਾਂ ਕਿੱਥੇ ਕਰਦੇ ਨੇ
ਸਹੀ ਗੱਲ ਏ। ਹੁਣ ਏਦਾਂ ਹੀ ਮੇਰੇ ਉਹਦੇ ਬ੍ਰਦਰ ਦੇ ਹੈਗੇ ਨੇ ਬੱਚੇ ਉਹ ਫਸਟ ਕਲਾਸ ਵਿਚ ਨੇ ਨਰਸਰੀ ਚ ਏ ਉਹਨੂੰ ਪ੍ਰੋਜੈਕਟ ਦੇੱਤਾ ਹੁਣ ਉਹ ਭਾਬੀ ਮੇਰੇ ਕੋਲ ਆ ਰਹੇ ਸੀ ਬਣਵਾਨ
ਬਿਲਕੁਲ ਉਹ ਤਾਂ ਹੈ ਹੀ ਏ ਜੋ ਹਾਂ ਬਸ। ਘਰ ਚ ਕੋਈ ਯੰਗ ਕੁੜੀ ਹੋਏ ਨਾ ਜੋ ਕੋਲਜ ਵਾਲੀ ਗਰਲ ਹੋਏ ਉਹਨਾਂ ਕੋਲ ਹੀ ਸਾਰੇ ਫਸਦੇ ਆ ਅਸੀਂ ਤਾਂ ਖੁਦ ਵੇਖਦੇ ਹਾਂ। ਕੋਈ ਕੋਲਜ ਗਰਲ ਹੋਏ ਦੇਖੀਏ ਆਸ ਪੜੋਸ ਵਿੱਚ ਤੇ ਭੱਜੀਏ ਅਸੀਂ ਉਹਨਾਂ ਕੋਲ
ਸਹੀ ਗੱਲ ਏ ਨਾਲੇ ਅੱਜ-ਕੱਲ੍ਹ ਨਾ ਮਤਲਬ ਉਹਨਾਂ ਨੂੰ ਨਾ ਡੈਕੋਰ ਕਰਨ ਵਾਲਾ ਬੰਦਾ ਚਾਹੀਦਾ ਬਈ ਫਾਈਲਾਂ ਨੂੰ ਡੈਕੋਰ ਔਰ ਸਕੂਲ ਵਾਲੇ ਮੰਗਦੇ ਵੀ ਇਹ ਈ ਓ ਚੀਜ਼ਾਂ ਨੇ ਕਿ ਬਈ ਅੱਛੀ ਡੈਕੋਰ ਹੋਣੀ ਚਾਹੀਦੀ ਏ।
ਹਾਈ ਤੇ ਜ਼ਿਆਦਾਤਰ ਮੈਂ ਖੁਦ ਹੀ ਕਰ ਲੈਂਣੀ ਹਾਂ। ਫਿਰ ਵੀ ਬਾਈ ਚਾਂਸ ਨਹੀਂ ਵੀ ਸਮਝ ਆਏ ਜਿੱਦਾਂ ਸੈਵਨਥ ਕਲਾਸ ਦਾ ਮੇਰਾ ਬੇਟਾ ਐ ਵੱਡਾ ਅਤੇ ਉਹ ਐਸੇ-ਐਸੇ ਉਹਨਾਂ ਨੇ ਇਸ ਵਾਰ ਪ੍ਰੋਜੈਕਟ ਦਿੱਤੇ ਨੇ ਕਿ ਵਰਕਿੰਗ ਪ੍ਰੋਜੈਕਟ ਫਿਰ ਕਿ ਉਹ ਪ੍ਰੋਜੈਕਟ ਵਰਕ ਕਰਨਾ ਚਾਹੀਦਾ ਹੈ ਮੈਂ ਕਿਹਾ ਲੈ ਸਿਰ ਖਪਾਈ ਨੀਰੀ। ਹੋਰ ਫੇਿਰ ਮੈਂ ਇੱਧਰ-ਉੱਧਰ ਭੱਜੀ ਆਾਂ ਥੋੜ੍ਹਾ ਜਿਹਾ ਦੇਖਿਆ ਕਿ ਕਿਸੇ ਕੋ ਮੈਂ ਪੁੱਛਾਂ ਫਿਰ ਮੈਨੇ ਕੀਤਾ ਵੈਸੇ ਵੇਖਿਆ ਜਾਏ ਚਲੋ ਪ੍ਰੋਜੈਕਟ ਬਣਵਾਦੇ ਨੇ ਥੋੜ੍ਹੀ ਨੌਲੇਜ ਵੀ ਹੋ ਜਾਂਦੀ ਏ। ਅਸੀਂ ਥੋੜ੍ਹੀ ਅਸੀਂ ਅਸੀਂ ਹਾਈਪਰ ਹੋ ਜਾਂਣੇ ਆ ਨਾ ਥੋੜ੍ਹਾ। ਕਿ ਪਤਾ ਨੀ ਇਕਦੱਮ ਮੈਮ ਨੇ ਇਹਨਾਂ ਪ੍ਰੋਜੈਕਟ ਦੇਤੇ ਐ। ਬੱਚੇ ਕਿਹੜਾ ਕਰਦੇ ਨੇ। ਪਰ ਅਗਰ ਅਸੀਂ ਦੂਸਰੀ ਸਾਈਡ ਦੇਖੀਏ ਕਿ ਅਸੀਂ ਬੱਚੇ ਨੂੰ ਬਿਠਾ ਕੇ ਕਈ ਉਹ ਕੰਮ ਕਰੀਏ ਉਹਨਾਂ ਨਾਲ ਨੌਲੇਜ ਵੀ ਹੋਏ।
ਸਹੀ ਗੱਲ।
ਬਸ ਛੋਟੇ ਬੱਚਿਆਂ ਨੂੰ ਨਾ ਦੇਣ।
ਹਾਂ ਉਹੀ ਤੇ ਗੱਲ ਹੈ ਨਾ ਵੱਡੇ ਬੱਚਿਆਂ ਨੂੰ ਤੇ ਚਲੋ ਉਹਨਾਂ ਨੂੰ ਪਤਾ ਅਸੀ ਕੰਮ ਕਰਨਾ ਈ ਐ। ਛੋਟੇ ਬੱਚਿਆਂ ਦਾ ਤੇ ਕਰਨਾ ਹੀ ਸਾਨੂੰ ਏ ਜਦ ਫਿਰ ਅਸੀਂ ਕੀ ਸਮਝਾਈਏ ਉਹਨਾਂ ਨੂੰ
ਹਾਂ ਬਸ ਇਹੀ ਹੈ। ਕਿ ਛੋਟਿਆਂ ਨੂੰ ਨਾ ਦੇ ਕੇ ਵੱਡਿਆਂ ਨੂੰ ਫੋਰਥ ਤੋਂ ਸਟਾਰਟ ਕਰ ਦੇਣ ਚਾਏ। ਲੇਕਿਨ ਅ ਜਿਹੜੇ ਯੂਕੇ ਜੀ, ਫਸਟ, ਸੈਕਿੰਡ ਵਾਲੇ ਨੂੰ ਤਾਂ ਬਿਲਕੁੱਲ ਨਾ ਦੇਣ ਨਾ।
ਸਹੀ ਗੱਲ ਏ ਏਦਾਂ ਹੀ ਮੇਰੀ ਕਲਾਸ ਮੇਰੀ ਅ ਸਿਸਟਰ ਦੀ ਬੇਟੀ ਹੈਗੀ ਏ ਟੈਂਨਥ ਚ ਹੈਗੀ ਏ ਉਹਨੂੰ ਪ੍ਰੋਜੈਕਟ ਦਿੱਤੇ ਨੇ ਦੋ-ਦੋ ਪ੍ਰੋਜੈਕਟ ਦਿੱਤੇ ਇੱਕ-ਇੱਕ ਸਬਜੈਕਟ ਦੇ। ਇੱਕ ਤੇ ਤੁਹਾਨੂੰ ਲਿਖਣਾ ਵੀ ਐ ਫਾਈਲ ਅਲੱਗ ਤੋਂ ਬਣਾ ਕੇ ਦੇਣੀ ਏ ਦੂਸਰਾ ਤੁਹਾਨੂੰ ਪ੍ਰੋਜੈਕਟ ਬਣਾਣਾ ਸ਼ੀਟਸ ਤੇ।
ਓਹ ਹੋ।
ਸ਼ੀਟ ਦਾ ਕਵਰ ਵੀ ਤੁਹਾਨੂੰ ਆਪਣੇ ਆਪ ਬਣਾਣਾ ਏ। ਇੰਨਾ ਜ਼ਿਆਦਾ ਬਰਡਨ ਪਾਇਆ ਬਹੁਤ ਜ਼ਿਆਦਾ ਬਰਡਨ ਪਾਇਆ। ਉਹ ਫੇਿਰ ਇੱਧਰ ਆਈ ਦੀ ਸੀ ਰਹਿਣ ਫਿਰ ਅਸੀਂ ਰਾਤੀ ਦੋ-ਦੋ ਵਜੇ ਤੱਕ ਉਹਦਾ ਪ੍ਰੋਜੈਕਟ ਬਣਾਣਾ ਉਹਨੂੰ ਪੂਰਾ ਤਿਆਰ ਕਰਕੇ ਕੇ ਦੇਣਾ ਇੱਕ ਫਾਈਲ ਉਹਦੀ ਵੱਡੀ ਭੈਣ ਨੇ ਬਣਾਈ ਦੂਸਰੀ ਮੈਂ ਬਣਾ ਤੀ ਤੀਸਰੀ ਉਹ ਬਣਾ ਏਦਾਂ ਇੰਨਾ ਕੰਮ ਦਿੱਤਾ ਸੀ ਉਹਨਾਂ ਨੇ ਫੇਰ ਵੀ ਪਰ ਸਕੂਲ ਵਾਲੇ ਨੂੰ ਸੋਚਣਾ ਚਾਹੀਦਾ ਮਤਲਬ ਅਗਲੇ ਬੱਚੇ ਛੁੱਟੀਆਂ ਮਨਾਣ ਲਈ ਆਪਣੇ ਨਾਨਕੇ ਜਾਦੇ ਨੇ ਹੋਰ ਵੀ ਘੁੰਮਣ-ਫਿਰਨ ਜਾਦੇ ਉਹ ਇਜੋਏ ਕਰਨ ਯਾਂ ਕੰਮ ਕਰਨ
ਉਹ ਤੇ ਹੈ ਹੀ ਏ ਵੈਸੇ ਤੁਸੀ ਦਿੰਦੇ ਹੋ ਹੋਲੀਡੇਜ ਇੰਜੋਏ ਕਰੋ ਇੰਜੋਏ ਕੀ ਕਰਨਾ ਇਨਾ-ਇਨਾ ਤੁਸੀ ਹਰ ਸਬਜੈਕਟ ਦਾ ਫਿਰ ਹਰ ਇਕ ਸਬਜੈਕਟ ਦਾ ਦੇ ਰਹੇ ਨੇ ਪ੍ਰੋਜੈਕਟ ਬਣਾ ਨੂੰ ਜਾਂ ਤਾਂ ਤੁਸੀ ਸਾਰੇੋਂ ਇਕ ਸਬਜੈਕਟ ਚੁਣ ਲਓ ਜਾਂ ਅੱਧੇ-ਅੱਧੇ ਬੇ ਚਿਆਂ ਨੂੰ ਇਕ ਇਕ ਸਬਜੈਕਟ ਦਾ ਦੇ ਦੋ। ਇਥੇ ਕੀ ਦਿ ਤਾ ਦਾਏ ਸਾਰੇ ਸਬਜੈਕਟਾਂ ਦਾ ਸਭ ਕੁਛ ਹਿੰਦੀ ਅਲਗ, ਇੰਗਲਿਸ਼ ਅਲਗ। ਮਤਲਬ ਸੋਸ਼ਲ ਸਾਈੰਸ ਚ ਪ੍ਰੋਜੈਕਟ ਅਲਗ, ਸਾਇੰਸ ਚ ਅਲਗ ਹਰ ਇਕ ਸਬਜੈਕਟ ਦੇ ਬਨਾਨੇ। ਫੇਰ ਉਹ ਤੇ ਫੇਰ ਦੇਖੋ ਟਾਈਮ ਲੱਗਦਾ ਈ ਐ। ਦੋ ਤਿੰਨ ਬੱਚਿਆਂ ਚ ਤੇ ਹੋਰ ਵੀ ਜ਼ਾਦਾ ਲੱਗ
ਉਹੀ ਤਾਂ ਉਹ ਪੰਦਰਾਂ ਦਿਨ ਲਾਨ ਆਈ, ਪੰਦਰਾਂ ਦਿਨ ਉਹਨੇ ਸਿਰਫ ਵਰਕ ਹੀ ਕੀਤ ਤਾ ਆਪਨਾ, ਨਾ ਉਹ ਕਿਥੇ ਗਈਆਂ ਨਾ ਰਈਆਂ ਇਧਰ
ਸਾਡੇ ਵੀ ਅਸੀ ਸਟਾਰਟਿੰਗ ਚ ਤੇ ਬੱਚਿਆਂ ਨੂੰ ਲੈ ਕੇ ਮੈ ਚਲੀ ਗਈ। ਆਪਨੇ ਪੇਕੇ ਤੇ ਜਿੱਦਾਂ ਪੰਦਰਾਂ ਦਿਨ ਲਾਏ ਆ, ਉਸ ਤੋ ਬਾਅਦ ਤੇ ਪੰਦਰਾਂ ਦਿਨ ਘਰ ਇੰਝ ਸ ਸਿਰਫ ਹੋਲੀਡੇ ਹੋਮਵਕ ਚ ਈ ਨਿਕਲਿਆ। ਕਦੀ ਕੁਛ, ਕਦੀ ਕੁਛ ਰੇਹ ਗਿਆ, ਕਦੀ ਕੁ ਤੁਸੀਂ ਯਕੀਨ ਨੀ ਕਰਨਾ, ਸਕੂਲ ਵੀ ਖੁੱਲ ਗਏ ਨੇ, ਉਸ ਤੋਂ ਵੀ ਦੋ ਤਿੰਨ ਦਿਨ ਬਾਦ ਤੀਕਨ ਇਹ ਹੋਲੀਡੇ ਹੋਮਵਕ ਕੀ ਚੱਲਦਾ ਰਿਹਾ ਪ੍ਰੋਜੈਕਟ ਉਹ ਨੀ ਹੋਆ, ਏਹ ਨੀ ਹੋਆ, ਉਹ ਨੀ ਹੋਆ ਬਸ।
ਅਸੀਂ ਵੀ ਸਕੂਲ ਹੁੰਦੇ ਸੀ ਨਾ ਏਦਾ ਈ ਹੁੰਦਾ ਸੀ ਸਾਡਾ ਵੀ, ਨਈ ਅਸੀਂ ਤੇ ਨਾਨਕੇ ਰੇਨ ਜਾਨਾਏ। ਪਰ ਨਾਲ ਸਾਡਾ ਸਕੂਲ ਬੈਗ ਵੀ ਜਾਂਦਾ ਸੀ।
ਮੈਂ ਇਸ ਵਾਰ ਤੇ ਸਕੂਲ ਬੈਗ ਲੈ ਕੇ ਈ ਨਈ ਗਈ, ਲੈ ਕੇ ਜਾਉ ਨਾ ਏਦਾ ਈ ਵਾਪਸ ਆਂਦਾ, ਬੱਚੇ ਨਹੀ ਕਰਦੇ ਛੋਟ ਤੇ ਬੱਚੇ ਤੇ ਬਿਲਕੁਲ ਨੀ ਹੱਥ ਵੀ ਨੀ ਲਗਾਂਦੇ। ਵਡੇ ਬੱ ਚੇ ਫੇਰ ਵੀ ਚਲੋ ਦੇਖ ਲੈਨਗੇ ਜਿੱਦਾਂ ਏਟਥ ਨਾਈਨਥ ਦਾ ਬੱਚਾ ਐ ਤਾ ਚਲੋ ਵੇਖ ਲਿਆ ਲੇਕਿਨ ਛੋ ਛੋਟੇ ਬੱਚੇ ਨੀ ਵੇਖਦੇ ਫਿਰ ਮੈ ਇਸ ਵਾਰ ਤੇ ਬਿਲਕੁਲ ਕੁਛ ਨ ਨਹੀ ਮੈ ਕਿਹਾ ਭਾਰ ਹੀ ਚੁੱਕਣਾ ਇਸ ਤੋਂ ਵਧੀਆ ਘਰ ਆ ਕੇ ਈ ਦਾ ਦਿਨ ਰਾਤ ਏਕ ਕਰਦਾਂਗੇ ਲੇਕਿਨ ਉਥੇ ਨੀ ਲੈਜਨਾ। ਪਾਰ ਚੁੱਕ ਕੇ ਨੀ ਲੈਜਾਨਾ, ਹੋਰ। ਫੇਰ ਅਸੀ ਉਥੋਂ ਸਗੋ ਇਸ ਵਾਰ ਗਏ ਆਂ ਉਥੇ ਅਸੀ ਨਾਨਕੇ ਫਿਰ ਅਸੀ ਅੱਗੇ ਚਲੇ ਗਏ, ਘੁੰਮਨ ਚਲੇ ਗਏ, ਤੇ ਤਾਂ ਵੀ ਫ ਬੱਚੇ ਕਿ ਕਿਥੇ ਕਰਦੇ ਨੇ ਅਗਰ ਘੁੰਮਣ ਵਗੈਰਾ ਚਲੇ ਜਾਓ ਨਾ, ਹਾ।
ਮਤਲਬ ਈ ਕਿਏ ਬੱਚਿਆਂ ਨੂੰ ਪਹਿਲੇ ਖੁਸ਼ੀ ਮਿਲ ਜਨਦੀਏ ਹੋਲੀਡੇਜ਼ ਆ ਗਏ ਬਟ ਉਹਨਾਂ ਨੂੰ ਕੀ ਪਤਾ ਹੁੰਦਾਏ, ਬਰਡਨ ਵੀ ਪੈਣ ਵਾਲਾ।
ਹਾਂ ਇਹ ਤੇ ਹੈ ਈ ਐ। ਅਸੀ ਉਥੇ ਚਲੇ ਗਏ ਫੇਰ, ਕਸ਼ਮੀਰ ਘੁੰਮਣ ਚਲੇ ਗਏ, ਪਹਿਲੇ ਜੰਮੂ ਘੁੰਮੇ। ਉਥੇ ਗਏ। ਜੰਮੂ ਸਾਰੇ ਜੋ ਸਾਡੇ ਰਿਲੇਟਿਵ ਚ ਹੈਗੇ ਨੇ। ਉਹਨਾਂ ਦੇ ਕੋਲ ਲੁ ਰੁੱਕੇ ਫੇਰ ਉਥੇ ਅੱਗੇ ਫੇਰ ਅਸੀ ਇਕ ਦਿਨ ਚ ਪਲੈਨ ਬਨ ਗਏ ਚਲੋ, ਉਥੇ ਚੱਲਦੇ ਆਂ ਕਸ਼ਮੀਰ ਚੱਲਦੇ ਆਂ। ਤੇ ਮੈਂ ਕਿਹਾ ਚਲੋ ਕਸ਼ਮੀਰ ਈ ਚੱਲਦੇ ਆ। ਫੇਰ ਉੱਥੇ ਗਏ ਕਸ਼ਮੀਰ ਵੀ ਬਹੁਤ ਵਧੀਆ ਬਣਿਆ ਦੈ। ਬੋਹਤ ਅਛਾ ਹੈ। ਬੜਾ ਹੀ ਦਿਲ ਖੁਸ਼ ਹੋ ਗਿਆ ਕਸ਼ਮੀਰ ਜਾ ਕੇ ਵੀ।
ਬੜਾ ਸੁਨਿਆ ਐ। ਬ ਜਾਨ ਤੇ ਬੜਾ ਦਿਲ ਜਾਵਾਂਗੇ ਸਲਾਹ ਤੇ ਕਰਾਂਗੇ ਇਕ ਅਸ
ਰੁਰ ਜਾਨਾ ਜ਼ਰੂਰ-ਜ਼ਰੂਰ ਬੋਹਤ ਈ ਵਧੀਆ ਏ। ਇਨਾ ਸਕੂਨ ਮਿਲਦਾ ਕਸ਼ਮੀਰ ਜਾ ਕੇ ਵੀ ਸ਼ਾਂਤੀ ਬੋਤ ਬੋਹਤ ਸ਼ਾਂਤੀ, ਕੋਈ ਏਦਾਂ ਨਾ ਰੌਲਾ ਨੀ ਹੈਗਾ। ਜਿਦਾਂ ਆਂਦੇ ਨੇ ਲੋਗ ਇਨੇ ਨੀ ਹੈਗੇ ਨਾ, ਜਾਦਾ ਨੀ, ਰਾਸ਼ ਨੀ ਐ ਉਥੇ, ਸ਼ਾਂਤੀ ਔਰ
ਤੁਸੀ ਇਹ ਦੇਖੋ ਮਤਲਬ ਬਹੁਤ ਘੱਟ ਹੀ ਰਸ਼ ਹੁੰਦਾ ਉਥੇ, ਮਿਨੀਮਮ ਬੰਦਾ ਹੁੰਦਾ ਇਹੀ ਤੇ ਅਛਾ ਲੱਗਦਾ ਐ।
ਏਹੀ ਅਛਾ ਲੱਗਦਾ ਰਸ਼ ਵਿਚ ਤੇ ਬੰਦਾ ਵਧੀਆ ਵੀ ਨੀ ਲੱਗ
ਹੁਨ ਤੁਸੀਂ ਮਸੂਰੀ ਚਲੇ ਜਾਓ, ਤੁਸੀਂ ਮਨਾਲੀ ਚਲੇ ਜਾਓ ਬੜਾ ਹੀ ਮਤਲਬ
ਰੇ ਮੂੰਹ ਦੀ ਗੱਲ ਛਿੱਨੀਏ ਮਨਸੂਰੀ, ਆਏ ਹਾਏ ਰੇੜ ਪਿੱਟੀ ਹੋਈ ਐ ਮਨਸੂਰੀ ਦੀ ਤੇ ਮੈਂ ਕੇਨੀ ਆ ਹਰ ਇੱਕ ਦੂਜਾ ਬੰਦਾ ਉੱਥੇ ਹੁੰਦਾ ਐ ਏਦਾਂ ਲੱਗਦਾਏ ਕਿ ਸਾਰੀ ਦੁਨੀਆ ਓ ਥੇ ਈ ਪੌਂਚ ਗਈ ਏ ਛੱਟੀਆਂ ਚ।
ਜੇ ਮੇਰੀ ਜੀਜੂ ਦੀ ਸ਼ੋਪ ਹੈਗੀ ਉੱਥੇ। ਫਾਸਟ ਫੂਡ ਦੀ, ਹਾਂਜੀ ਅ ਡੀ ਆਈ ਪੀ ਕੋਾਲਜ ਦੇ ਜਸਟ ਨਾਲ ਈ ਹੈਗੀ ਐ।
ਅੱਛਾ-ਅੱਛਾ, ਹਾਂ ਅਸੀਂ ਮੰਨਸੂਰੀ ਗਏ ਅੱਛਾ।
ਫੇਰ ਨਾ ਮਲਬ ਉਹ ਭਰਿਆ ਹੀ ਰਹਿੰਦਾ ਉਹ ਜਗੇ, ਜਾਮ ਹੀ ਲੱਗੇ ਵ ਰਹਿੰਦੇ, ਹੁਨ ਮੇਰੇ ਖੁਦ ਦੇ ਬ੍ਰਦਰ ਨੇ ਵੀ ਏ ਨਾ ਜੂ ਤੋਂ ਅੱਗੇ ਜਾ ਕੇ ਨਾ ਸ਼ੋਪ ਖੋਲੀ ਏ, ਜਿੱਦਾਂ ਆਪਾਂ ਆਨੇ ਆ ਨਾ ਮਸੂਰੀ ਵੱਲ ਜਾਨੇ ਆ ਤੇ ਜ਼ੂ ਆਦੇ, ਜ਼ੂ ਤੋਂ ਉੱਪਰ ਚੜੋਗੇ ਨਾ ਥੋੜਾ ਜਾ ਨਾਲੇ ਮੇਰੇ ਬ੍ਰਦਰ ਨੇ ਵੀ ਸ਼ੋਪ ਖੋਲੀ ਏ ਟੁਵੰਟੀ ਫੋਰ ਸੈਵਨ ਦੀ
ਅੱਛਾ, ਉੱਥੇ ਖੁੱਲ੍ਹੀ ਹੁਣ ਹਜੇ ਹੈ ਖੁੱਲ੍ਹੀ ਦੀ ਉਹਨਾਂ ਨੇ? ਅੱਛਾ! ਅੱਛਾ, ਚਲੋ ਵਧੀਆ। ਅਸੀਂ ਜਾਵਾਂਗੇ ਤਾਂ ਫਿਰ ਹੋ ਕੇ ਆਵਾਂਗੇ ਕਿੱਥੇ ਜੂ ਦੇ ਕੋਲ ਕਿੱਥੇ ਏ?
ਹਾਂਜੀ, ਜੂ ਦੇ ਬਸ ਥੋੜੇ ਅੱਗੇ ਜਾਓਗੇ ਭ ਭਾਜੀ ਦੇ ਨਾਂ ਤੋਂ ਹੈਗੀ ਉਹ
ਪਾਜੀ ਦੇ ਨਾਮ ਤੋਂ, ਠੀਕ ਏ, ਜੂ ਤੋਂ ਜਿੱਦਾਂ ਰਾਸਤਾ ਅੱਗੇ ਨੂੰ ਜਾ ਰਿਹੇ ਉਹ ਉੱਤੇ ਨੂੰ ਥੋੜ੍ਹਾ ਜਿਹਾ ਜਿੱਦਾਂ, ਅੱਛਾ।
ਉਤੇ ਨੂੰ ਜਾਓਗੇ ਨਾ ਸੀਵ ਉਹ ਸ਼ੋਪ ਹੀ ਦਿਖੇਗੀ ਤੁਹਾਨੂੰ ਹੋ ਤਿੰਨ ਚਾਰ ਜ ਚੀਜ਼ਾਂ ਹੀ ਆਨਗੀਆਂ ਪਹਿਲੇ ਹੋਟਲ ਆਏਗਾ, ਹੋਟਲ ਦੇ ਨਾਲ ਹੀ ਚੰਪਾਰਨ ਆਏਗਾ ਜੇ, ਉਹ ਓਦਾ ਚੰਪਾਰਨ ਹੈਗਾ ਤੇ ਉਹਦੇ ਨਾਲ ਹੀ ਮੇਰੇ ਬ੍ਰਦਰ ਦੀ ਸ਼ੋਪ, ਫੇਰ ਉਹਦੇ ਨਾਲ ਹੀ ਉਧਰ ਢਾਬਾ, ਉਹ ਹੈਗਾ ਕੈਫੇ ਬਸ, ਫੇਰ ਉਸ ਤੋਂ ਬਾਅਦ ਸਾਰਾ, ਨਹੀਂ ਨਹ ਤੇ ਸਾਡਾ ਤੇ ਉਹ, ਹਾਂਜੀ ਮਸੂਰੀ ਦਾ ਤਾਂ ਜ਼ਿਆਦਾ ਪਤਾ ਹੈ ਕਿ ਮਤਲਬ ਡੇਲੀ ਦਾ ਹੋ ਗਿਆ ਉੱਥੇ ਆਨਾ ਜਾਨਾ ਸਾਡਾ ਇਸ ਲਈ ਮੈਂ ਕਿਹਾ ਯਾਰ, ਬੋਹਤ ਏ ਏਥੇ ਰੋਲਾ ਹੈ ਮਲਬ ਇੰਨਾ ਰਸ਼ ਹੈ ਦਿਨ ਰਾਤ ਰਸ਼ ਹੈ ਉੱਥੇ
ਨੀ ਉੱਥੇ ਤੇ ਬਹੁਤ ਹੀ ਹੁੰਦਾ, ਉੱਥੇ ਤੇ ਰੂਮਸ ਵੀ ਨੀ ਮਿਲਦੇ ਰੂਮਸ ਵੀ ਪਹਿਲੇ ਈ ਔਨਲਾਈਨ ਬੁੱਕ ਕਰਾ ਲਓ ਤੇ ਕਰਾ ਲਓ ਨੀ
ਸਹੀ ਗੱਲ ਹੈ ਜੇ ਤੁਸੀਂ ਐਨ ਟਾਈਮ ਤੇ ਜਾਓਗੇ ਨਾ ਢਾਈ ਹਜ਼ਾਰ ਦਾ ਇੱਕ ਦਿਨ ਦਾ ਰੂਮ ਵੀ ਉੱਥੇ
ਹਾਂ ਹਾਂ ਹੈ। ਅਸੀਂ ਉਦੋਂ ਗਏ ਅਸੀਂ ਤੇ ਵੈਸੇ ਹੀ ਸਲਾਹ ਬਣਾ ਲੀ ਮੇਰੀ ਜਿੱਦਾਂ ਨਨਾਨ ਦੇ ਬੱਚੇ ਆਏ ਦੇ ਸੀ ਨਾ ਉਹਨਾਂ ਨੇ ਬਨਾ ਲੀ ਸਲਾਹ, ਕਿ ਚਲੋ ਮਾਮਾ ਜੀ ਚੱਲਦੇ ਆ ਘੁੰਮਣ ਤੇ ਫੇਰ ਉਹ ਇੱਕ ਦਿਨ ਚ ਫਿਰ ਅਸੀਂ ਸੋਚਿਆ ਚਲੋ ਮਨਸੂਰੀ ਹੀ ਚੱਲਦੇ ਹਾਂ। ਚਲੇ ਤੇ ਗਏ ਇੱਕ ਤਾਂ ਪਹਿਲਾਂ ਉਸ ਤੋਂ ਪਹਿਲਾਂ ਰਾਸ਼ ਇੰਨਾ ਮਿਲਿਆ ਸਾਨੂੰ, ਇੰਨਾ ਰਾਸ਼ ਮਿਲਿਆ ਕਿ ਮਤਲਬ ਇੰਨਾ ਜ਼ਿਆਦਾ ਕਿ, ਤੇ ਚਾਰ ਪੰਜ ਘੰਟੇ ਅਸੀਂ ਲਾਈਨ ਜਿੱਦਾਂ ਕਾਰ ਚ ਹੀ ਬੈਠੇ ਰਹੇ ਹਾਂ ਕਿ ਅੱਗੇ ਏੰਜ ਲਗਦਾ ਸੀ ਨਾ ਅੱਗੇ ਹੋ ਰੀ ਕਾਰ, ਹਾਂ ਬਸ, ਨਾ ਪੀਛੇ ਹੋ ਰਹੀ ਏ ਕਾਰ, ਨ ਅੱਗੇ ਹੋ ਰਹੀ ਏ, ਬਸ ਇੱਕ ਜ੍ਹਗਾ ਤੇ ਤਿੰਨ ਚਾਰ ਘੰਟੇ ਕੱਡਨਾ ਬੜਾ ਔ ਔਖਾ ਲੱਗਿਆ ਉਹ ਤੇ ਚੀਜ਼ ਸਾਨੂੰ ਬਹੁਤ ਔਖਾ, ਉਸ ਤੋਂ ਬਾਅਦ ਜਦੋਂ ਜਿੱਦਾਂ ਕਿਦਾਂ ਪਹੁੰਚੇ ਤੇ ਉੱਤੋਂ ਰੂਮ ਨੀ ਅਵੇਲੇਬਲ ਇੱਕ ਦੇਖ, ਦੋ ਦੇਖ, ਏਨੇ ਜਨੇ ਮਤਲਬ ਸਾਰੇ ਅਲੱਗ ਅਲੱਗ ਫੈਲ ਗਏ ਕਿ ਚਲੋ ਜਿਹਨੂੰ ਮਿਲ ਜੇਗਾ ਰੂਮ ਦੇਖ ਲੈਂਗੇ ਚਾਰ ਪੰਜ ਜਨੇ ਸੀ, ਤਿੰਨ ਜਨੇ ਸਾਡੀ ਨਨਾਨ ਦੇ ਬੇਟੇ ਤੇ ਇੱਕ ਹਸਬ ਬੈਂਡ ਸੀਗੇ, ਇੱਕ ਭਈਆ ਸੀਗੇ ਤੇ ਉਹ ਨੇ ਅਲੱਗ ਅਲੱਗ ਚਲੇ ਗਏ ਕਿ ਚਲੋ ਜਿਹਨੂੰ ਪਹਿਲੇ ਮਿਲ ਜੇ, ਤੇ ਅਸੀਂ ਉੱਥੇ ਪਹੁੰਚ ਜਾਂਗੇ ਪਰ ਜੀ ਸਾਰੇ ਹੱਥ ਖੜੇ ਕਰਕੇ ਆ ਗੇ, ਕਹਿੰਦੇ ਰੂਮ ਹੀ ਨੀ ਹੈਗਾ
ਪਤਾ ਕੀ ਐ ਸੀਜਨ ਦੇ ਅਕੋਰਡਿੰਗ ਕਦੇ ਨੀ ਜਾਨਾ ਚਾਹੀਦਾ, ਸੀਜਨ ਤੇ ਬੜਾ ਰਸ਼ ਹੁੰਦਾ ਤੇ ਦੁਨੀਆਂ ਭਰ ਦਾ ਬੰਦਾ ਸਿਰਫ ਉੱਥੇ ਹੀ ਮਿਲੇਗਾ ਤੁਹਾ ਇੱਕ ਮਨਾਲੀ ਤੇ ਇੱਕ ਮਸੂਰੀ ਮਨਾਲੀ ਤੇ ਜਾਮ ਲਾ ਦਿੰਦੇ ਨੇ ਬਿਹਤਰ ਬਹਤਰ ਘੰਟੇ ਦਾ ਇਤਨਾ ਗੰਦਾ ਜਾਮ ਲੱਗਦੇ ਉ
ਅਸੀਂ ਉਦੋਂ ਤੋਂ ਬਾਅਦ, ਬਸ ਕੰਨਾਂ ਨੂੰ ਹੱਥ ਲਾ ਲਏ ਮਨਸੂਰੀ ਉਸ ਤੋਂ ਬਾਅਦ ਤਿੰਨ ਸਾਲ ਹੋ ਗਏ ਨੇ ਅਸੀਂ ਨੀ ਉਦੋਂ ਹੀ ਗਏ ਆ ਉਸ ਤੋਂ ਬਾਅਦ ਨੀ ਗਏ ਹਾਂਜੀ, ਚਲੋ ਠੀਕ ਹੈ ਓਕੇ ਜੀ, ਸਸ ਸ੍ਰੀ ਕਾਲ